ਆਦਰਸ਼ ਭੈਣ ਜੀ।
ਸਤਿ ਸ੍ਰੀ ਅਕਾਲ ਭੈਣ ਜੀ, ਹੋਰ ਠੀਕ ਹੋ?
ਹਾ, ਹਾਂਜੀ ਵਧੀਆ।
ਹੋਰ ਕੀ ਕਰਦੇ ਪਓ ਭੈਣ ਜੀ।
ਬਸ ਭੈਣ ਜੀ, ਕੱਪੜੇ ਪ੍ਰੈਸ ਕਰਦੀ ਪੀ ਸੀ।
ਅੱਛਾ‌ਇਸ ਟਾਈਮ ਕੱਪੜੇ ਪ੍ਰੈਸ ਕਰਦੇ ਪਿਓ।
ਹਾਂਜੀ ਭੈਣ ਜ ਜਾਣਾ ਹੈ ਨਾ ਪਰਸੋਂ। ਬਾਹਰ ਜਾਣਾ ਹੈ ਨਾ ਅਸੀਂ। ਘੁੰਮਣ ਫਿਰਨ ਹਾਂਜੀ। ਹਾਂਜੀ।
ਅੱਛਾ। ਹੋਰ ਸੁਣਾ ਠੀਕ ਠਾਕ ਹੋ?
ਹਾਂਜੀ ਵਧੀਆ।
ਭੈਣ ਜੀ, ਤੁਹਾਡੇ ਗਲੇ ਨੂੰ ਕੀ ਹੋ ਗਿਆ?
ਬਸ- ਬਸ ਭੈਣ ਜੀ, ਦੋ ਦਿਨ ਤਬੀਅਤ ਖ਼ਰਾਬ ਹੋਈ ਦੀ ਸੀ ਮੇਰੀ। ਨਹੀਂ ਯਾਰ ਸ਼ਾਮ ਨੂੰ ਬਹੁਤ। ਹਾਂਜੀ ਤੇ ਉਹ ਥੋੜਾ, ਮਤਲਬ ਕਿ ਗਲਾ ਹੋ ਗਿਆ ਫੇਰ। ਥੋੜ੍ਹਾ ਨਾ। ਹਾਂਜੀ ਬਸ ਦਵਾਈ ਨਹੀਂ ਦਵਾਈ ਲਿਆ ਕੇ ਦਿੱਤੀ। ਤੁਹਾਡੇ ਭਾਜੀ ਨੇ ਹੁਣੇ। ਬਸ ਪੈ ਜੇਗਾ ਫ਼ਰਕ ਹਾਂਜੀ।
ਦਵਾਈ ਖਾਓ ਭੈਣ ਜੀ ਲਗਾਤਾਰ ਗਲਾ ਖ਼ਰਾਬ ਹੋ ਜੇ ਮੁੜ ਕੇ, ਸੌਖਾ ਠੀਕ ਨੀ ਹੁੰਦਾ।
ਨਹੀਂ-ਨਹੀਂ ਹੋਜੇਗਾ ਠੀਕ ਕੋਈ ਨੀ।
ਹਾਂਜੀ।
ਹਾਂਜੀ ਹੋਰ ਸੁਣਾਓ।
ਸਿਹਤ ਦਾ ਧਿਆਨ ਰੱਖਿਆ ਕਰੋ। ਭੈਣ ਜੀ ਤੁਸੀਂ ਆਪਣਾ।
ਹਾਂਜੀ ਆਹ। ਕੋਈ ਗੱਲ ਨੀ, ਪਰਮਾਤਮਾ ਬਾਬਾ ਜੀ ਰਾਖੇ ਨੇ ਸਾਡੇ ਤੇ
ਹਾਂ। ਉਹ ਤੇ ਚਲੋ ਬਾਬਾ ਜੀ ਤੇ ਹੈ ਨੇ, ਪਰ ਆਪਣਾ ਵੀ ਥੋੜ੍ਹਾ ਹੀਲਾ ਵਸੀਲਾ ਕਰੀਏ।
ਹੋਰ ਸੁਣਾਓ ਭੈਣ ਜ ਰੋਟ
ਨਹੀਂ ਭੈਣਜੀ ਹਜੇ ਮੈਂ ਖਾਣੀ ਆ ਰੋਟੀ ਨਾ।
ਅੱਛਾ ਕੀ ਬਣਾਇਆ ਤੁਸੀਂ ਭੈਣ ਜੀ ਅੱਜ?
ਅੱਜ ਅਸੀਂ ਭੈਣ ਜੀ, ਕੱਦੂ ਬਣਾਇਆ ਸੀ ਚਾਵਲ ਨਾਲ।
ਅੱਛਾ ਖਾ ਲੈਂਦੇ ਨੇ ਤੁਹਾਡੇ ਬੱਚੇ?
ਹਾਂਜੀ ਸਾਡੇ ਬਹੁਤ ਖੁਸ਼ ਹੋ ਕੇ ਖਾਂਦੇ ਨੇ ਭੈਣ ਜੀ।
ਨਹੀਂ ਭੈਣ ਜੀ, ਸਾਡੇ ਤੇ ਬੱਚੇ ਬਸ ਕਲੇਸ਼। ਕਰਦੇ ਨੇ।
ਭੈਜੀ ਸਾਡਾ ਤੇ ਔਰਗੈਨਿਕ ਹੁੰਦੇ ਨੇ ਕੱਦੂ ਵਗੈਰਾ ਨਾ।
ਅੱਛਾ-ਅੱਛਾ ਤੁਸੀਂ ਆਪਣੇ ਹੀ ਮਤਲਬ ਕਿ ਉਗਾਏ ਦੇ ਨੇ।
ਹਾਂਜੀ ਹਾਂਜੀ।
ਚਲੋ ਵਧੀਆ ਸਗੋਂ ਆਪਣੇ ਖੇਤਾਂ ਚੋਂ ਲਿਆਂਦੇ ਨੇ ਹਾਂਜੀ। ਹ
ਹੋਰ ਦੱਸੋ, ਭੈਣ ਜੀ?
ਹਾਂਜੀ ਵਧੀਆ ਤੁਸੀ ਸੁਣਾਓ?
ਬਸ ਠੀਕ ਭੈਣ ਜੀ, ਗਰਮੀ ਹੈਗੀ ਆ ਉਥੇ?
ਹਾਂਜੀ ਭੈਣਜੀ, ਬਹੁਤ ਜ਼ਿਆਦਾ ਗਰਮੀ ਹੋਈ ਪਈ ਬਹੁਤ ਹੀ ਜ਼ਿਆਦਾ।
ਅੱਛਾ। ਧਿਆਨ ਰੱਖਿਆ ਜੇ ਭੈਜੀ ਬੱਚਿਆਂ ਦਾ ਗਰਮੀ ਵਿਚ।
ਹਾਂਜੀ- ਹਾਂਜੀ- ਹਾਂਜੀ ਠੀਕ ਨੇ ਬਸ ਤੰਗ ਕਰਦੇ ਪਏ ਨੇ।
ਅਛਾ ਘਰ ਬਹਿ ਕੇ ਬੱਚੇ ਤਾਂ ਉਹ ਕੀ ਕਰਦੇ ਨੇ।
ਹਾਂਜੀ ਬਸ ਰਹਿ ਗਏ ਭੈਣ ਜੀ ਦਸ ਦਿਨ ਰਹਿ ਗਏ ਨੇ ਛੁੱਟੀਆਂ ਦੇ ਫਿਰ ਸਕੂਲ ਹੀ। ਚਲੇ ਜਾਣਾ ਬੱਚਿਆਂ ਨੇ।
ਹਾਂਜੀ ਸਹੀ ਗੱਲ ਏ ਭੈਣ ਜੀ ਔਖੇ ਸੌਖੇ ਕੱਢ ਲੋ ਦਹ ਦਿਨ।
ਹਾਂਜੀ।
ਹੋਰ ਭੈਣ ਜੀ ਕੀ ਕਰਦੇ ਪਏ ਨੇ ਬੱਚੇ ਤੁਹਾਡੇ?
ਬਸ ਭੈਣ ਜੀ, ਬਸ ਵੱਡੀ ਬੇਟੀ ਨਹਾਉਣ ਲੱਗੀ ਹੈ ਹੁਣ ਇਸ ਟਾਈਮ। ਮਨਾ ਵੀ ਕੀਤਾ ਵੇ ਹਾਂਜੀ ਬਸ ਭੈਣ ਜੀ, ਉੱਠਦੀ ਨੀ ਹੈਗੀ। ਸਵੇਰੇ ਲੇਟ ਨਾਤੀ ਲੇਟ ਸੋਣਾ ਲੇਟ ਉੱਠਣਾ।
ਅੱਛਾ-ਅੱਛਾ ਅੱਜ ਕੱਲ ਬੱਚਿਆਂ ਦਾ ਰੂਟੀਨ ਖ਼ਰਾਬ ਹੋ ਗਿਆ ਨਾ ਭੈਣ ਜੀ।
ਹਾਂਜੀ-ਹਾਂਜੀ ਬਿਲਕੁਲ ਸਹੀ ਗੱਲ ਛੁੱਟੀਆਂ ਪਾ ਕੇਤੇ ਮੈਡਮਾਂ। ਬਹੁਤ ਸਿਰ ਖਪਾਈ ਮਾਵਾਂ ਵਾਸਤੇ ਹੋ ਜਾਂਦੀ ਹੈ।
ਹਾਂਜੀ, ਇਹ ਤੇ ਗੱਲ ਬਿਲਕੁਲ ਸਹੀ ਹੈ।
ਹਾਂਜੀ। ਹੋਰ ਸੁਣਾਓ ਭੈਣ ਜੀ ਹਾਂਜੀ ਠੀਕ ਨੇ।
ਭੈਣ ਜੀ, ਤੁਸੀਂ ਟਰੇਨ ਤੇ ਚੱਲੇ ਹੋ?
ਹਾਂਜੀ ਭੈਣ ਜੀ ਟਰੇਨ ਤੇ ਚੱਲੀ ਆ। ਤੁਸੀ ਕਿੱਥੇ ਰਹਿੰਦੇ ਹੋ ਭੈਣ ਜੀ ਤੁਸੀਂ? ਹਾਂਜੀ ਭਾਜੀ ਛੱਡਣ ਜਾਣਗੇ ਤੁਹਾਡੇ ਹਾਂਜੀ। ਹਮ
ਹਾਂਜੀ ਠੀਕ ਠਾਕ ਨੇ?
ਹਾਂਜੀ ਠੀਕ ਠਾਕ ਨੇ।
ਹੋਰ ਦੱਸੋ ਮੰਮੀ ਤੁਹਾਡੇ?
ਹਾਂਜੀ ਸਭ ਵਧੀਆ ਬਸ ਅਸੀ ਰਾਜਮਾ ਚਾਵਲ ਬਣਾਏ ਸੀ ਰੋਟੀ 'ਚ।
ਅੱਛਾ!
ਹਾਂਜੀ ਬੱਚੇ ਖਾ ਲੈਂਦੇ ਨੇ ਖੁਸ਼ ਹੋ ਕੇ ਰਾਜਮਾਂ ਚਾਵਲ।
ਅਛਾ- ਅਛਾ ਚਲੋ ਸਾਡੇ ਤੇ ਖਾਦੇ ਨਹੀ। ਦਾਲਾਂ ਤੇ ਖਾਂਦੇ ਹੀ ਨੀ ਹੈਗੇ ਸਾਡੇ। ਮੈਂ ਕਿਹਾ ਸਾਡੇ ਤੇ ਦਾਲਾਂ ਖਾਂਦੇ ਹੀ ਨੀ ਹੈਗੇ।
ਨਹੀ ਸਾਡੇ ਦਾਲਾਂ ਤੇ ਖੁਸ਼ ਹੋ ਕੇ ਖਾ ਲੈਂਦੇ ਨੇ ਸਬਜ਼ੀਆਂ ਨਹੀ ਖਾਂਦੇ ਸਾਡੇ ਬੱਚੇ।
ਅੱਛਾ -ਅੱਛਾ।
ਹਾਂਜੀ-
ਬੱਚਿਆਂ ਦਾ ਵੀ ਆਪਣਾ-
ਹਾਂਜੀ- ਹਾਂਜੀ ਬਿਲਕੁਲ
ਹਾਂਜੀ-
ਹੋਰ ਸੁਣਾਓ ਭੈਣ ਜੀ-
ਹਾਂਜੀ ਵਧੀਆ-
ਹਾਂਜੀ ਠੀਕ ਠਾਕ ਭੈਣ ਜੀ ਕੋਈ ਗੱਲ ਬਾਤ-
ਬਸ ਭੈਣ ਜੀ ਬਸ ਬੈਗ ਪੈਕਿੰਗ ਕੀਤੀ ਹੈ। ਪੈਕਿੰਗ ਕੱਪੜੇ ਪ੍ਰੈਸ ਕਰਦੇ ਸੀ ਹਾਂਜੀ। ਹਾਂਜੀ।
ਦੂਰ ਜਾਣਾ ਏ।
ਹਾਂਜੀ, ਹਾਂਜੀ ਮੇਰਾ ਤਾਂ ਭੈਣ- ਜਾਣ ਤੇ ਮਨ ਹੀ ਨਹੀਂ ਹੈਗਾ ਗਰਮੀ ਕਾਰਨ ਬੱਚੇ ਤੰਗ ਕਰਦੇ ਨੇ ਰੋਂਦੇ ਰਹਿੰਦੇ ਨੇ।
ਅੱਛਾ, - ਅੱਛਾ।
ਸਾਰੇ ਚਲੇ ਗਏ ਨੇ ਤੁਸੀਂ ਕਿਉਂ ਨੀ ਗਏ ਮੰਮਾ।
ਹਾਂਜੀ ਪਹਿਲਾਂ ਬੱਚਿਆਂ ਨੂੰ ਸ਼ੌਕ ਹੁੰਦਾ ਹੈ।
ਹਾਂਜੀ, ਹਾਂਜੀ।
ਹਾਂਜੀ-
ਹੋਰ ਸੁਣਾਓ ਭੈਣ ਜੀ।
ਹੋਰ ਠੀਕ ਹੈ। ਬਸ ਭੈਣ ਜੀ ਤੁਸੀ ਸੁਣਾਓ ਕੋਈ ਗੱਲ ਬਾਤ
ਹਾਂਜੀ ਵਧੀਆ
ਹਾਂਜੀ- ਹੋਰ ਭੈਣ ਜੀ-
ਹਾਂਜੀ- ਹਾਂਜੀ
ਹੋਰ ਆਜੋ ਲਗਾਓ ਚੱਕਰ ਤੁਸੀ-
ਹਾਂਜੀ ਕੋਈ ਨੀ ਭੈਣ ਜੀ ਆਵਾਂਗੀ ਨਾ ਜ਼ਰੂਰ ਆਵਾਂਗੀ ਤੁਹਾਡੇ ਘਰ ਹਾਂਜੀ ਭੈਣ ਜੀ ਤੁਸੀ ਰਹਿੰਦੇ ਕਿਥੇ ਹੋ। ਹਾਂਜੀ ਸੂਟ ਸਾਟ ਹਾਂਜੀ ਸੀਲੀ ਲਿਤੇ ਸੂਟ ਸਾਟ ਤੇ ਅਸੀਂ ਹਾਂਜੀ, ਸਲਵਾ ਲੈਣਾ ਤੁਸੀਂ ਵੀ।
ਕੋਈ ਨੀ ਮੈਂ ਆਵਾਂਗੀ ਨਾ।
ਹਾਂਜੀ, ਹਾਂਜੀ ਕੋਈ ਨੀ ਜ਼ਰੂਰ।
ਹਾਂਜੀ। ਹੋਰ ਭੈਣ ਜੀ।
ਹਾਂਜੀ ਵਧੀਆ ਭੈਣ ਜੀ ਹੋਰ ਭਾਜੀ ਠੀਕ ਨੇ।
ਹਾਂਜੀ, ਭਾਜੀ ਵੀ ਠੀਕ।
ਹਾਂਜੀ, ਬੱਚੇ ਠੀਕ ਨੇ ਤੁਹਾਡੇ।
ਹਾਂਜੀ ਬੱਚੇ ਠੀਕ ਨੇ ਬਸ ਤੰਗ ਬੜਾ ਕਰਦੇ ਨੇ।
ਹਾਂਜੀ।
ਹੋਰ ਸੁਣਾਓ ਭੈਣ ਜੀ ਹੋਰ ਤੁਹਾਡੇ ਮੰਮੀ ਠੀਕ ਨੇ।
ਹਾਂਜੀ।
ਹਾਂ।
ਭੈਣ ਜੀ ਉਹ ਤਾਂ ਤੁਹਾਡੇ ਪੰਜਾਬ ਚ ਕੱਪੜਾ ਬੜਾ ਮਸ਼ਹੂਰ ਏ।
ਹਾਂ, ਹਾਂਜੀ ਬਹੁਤ ਵਧੀਆ ਕੱਪੜਾ ਮਿਲਦਾ ਹੈ ਭੈਣ ਜੀ ਇੱਥੇ।
ਹਾਂਜੀ ਕੋਈ ਨੀ ਭੈਣ ਜੀ ਅਸੀਂ ਆਵਾਂਗੇ ਨਾ ਸਾਨੂੰ ਲੈ ਦੇਣਾ ਫਿਰ ਸੂਟ।
ਹਾਂਜੀ, ਕੋਈ ਨੀ ਜਰੂਰ ਤੁਸੀਂ ਆਓ ਸਹੀ।
ਹਾਂਜੀ, ਕਿਉਂਕਿ ਤੁਹਾਡੀਆਂ- ਵੇਖੀ ਦੇ ਹੈ ਨਾ ਅਸੀਂ, ਤੁਸੀਂ ਬਹੁਤ ਸੋਹਣੇ ਸੂਟ ਪਾਏ ਹੁੰਦੇ ਨੇ।
ਹਾਂਜੀ, ਮੈਂ ਇੱਥੋਂ ਹੀ ਲੈਦੀ ਹਾਂ, ਭੈਣ ਜੀ ਸੂਟ ਸਾਟ ਵੀ।
ਬਹੁਤ ਵਧੀਆ ਮਿਲ ਜਾਂਦੇ ਨੇ, ਰੇਟ ਵੀ ਸਹੀ ਹੁੰਦਾ ਹੈ।
ਹਾਂਜੀ।
ਤੁਸੀਂ ਆਓਗੇ ਨਾ, ਫਿਰ ਮੈਂ ਤੁਹਾਨੂੰ ਲੈ ਜਾਵਾਂਗੀ। ਹਾਂਜੀ। ਹੋਰ ਸੁਣਾਓ।
ਹਾਂਜੀ ਵਧੀਆ-
ਹਾਂਜੀ ਠੀਕ ਠਾਕ ਭੈਣ ਜੀ, ਹੋਰ ਭਾਜੀ ਕੀ ਕਰਦੇ ਪਏ ਨੇ
ਬਸ ਭਾਜੀ ਨਾ- ਬਾਹਰ, ਮਤਲਬ ਕਿ ਹੁਣੇ ਆਏ ਨੇ ਬਜ਼ਾਰ ਤੋਂ ਨਾ
ਅਛਾ-
ਮਾਰਕੀਟ ਗਏ ਦੇ ਸੀ, ਹਾਂਜੀ- ਭੈਣ ਜੀ ਤੁਹਾਡੇ ਉਧਰ ਅਚਾਰ ਵੀ ਬੜਾ ਮਸ਼ਹੂਰ ਹੁੰਦਾ ਹੈ, ਮਿਕਸ ਅਚਾਰ
ਤੇ ਹਾਂਜੀ ਬਹੁਤ ਸਵਾਦ, ਇਥੇ ਤੇ ਮਸ਼ਰੂਮ ਦਾ ਅਚਾਰ ਵੀ ਮਿਲਦਾ ਭੈਣ ਜੀ
ਅਛਾ ਤੇ ਅਛਾ, ਮਸ਼ਰੂਮ ਦਾ ਤੇ ਅਸੀ ਕਦੇ ਸੁਣਿਆ ਨਹੀ ਤੂ ਤੁਹਾਡੇ ਕੋਲ ਹੀ ਸੁਣਦੇ ਨੇ, ਆਕੇ ਭੈਣ ਜੀ ਕੋਲੋ ਮਿਲਦਾ ਵੇ ਤੁਹਾਡੇ, ਕੇ ਦੂਰੋਂ ਮਿਲਦਾ ਵੇ।
ਨਹੀਂ ਸਾਡੇ- ਇਥੇ ਮੋਲ ਹੈਗਾ ਆ, ਉੱਥੋਂ ਹੀ ਮਿਲਦਾ ਏ।
ਹਾਂਜੀ ਕੋਈ ਨੀ, ਅਸੀਂ ਆਵਾਂਗੇ ਨਾ ਸਾਨੂੰ ਫਿਰ ਮੰਗਵਾ ਦੇਣਾ, ਹਾਂਜੀ। ਹਾਂਜੀ, ਹਾਂਜੀ ਜ਼ਰੂਰ ਭੈਣ ਜੀ ਲੈ ਕੇ ਜਾਣਾ ਜੇ ਸਾਨੂੰ।
ਜ਼ਰੂਰ।
ਹਾਂਜੀ।
ਤੁਸੀਂ ਆਓਗੇ ਨਾ, ਫਿਰ ਮੈਂ ਤੁਹਾਨੂੰ ਲੈ ਕੇ ਜਾਵਾਂਗੀ ਨਾਲ ਈ।
ਹਾਂਜੀ।
ਹਾਂਜੀ, ਹੋਰ ਦੱਸੋ।
ਹਾਂਜੀ ਵਧੀਆ ਭੈਣ ਜੀ, ਬਸ-
ਹੋਰ ਸੁਣਾਓ। ਹਾਂਜੀ ਠੀਕ ਨੇ ਹਾਂਜੀ, ਉਹ ਹੁਣੇ ਨਹਾਤੇ ਨੇ- ਹਾਂਜੀ- ਹਾਂਜੀ- ਭੈਣ ਜੀ ਉਧਰ-
ਬ ਬਹੁਤ ਸੋਣੇ ਐ ਤੁਸੀ ਆਓਗੇ ਨਾ, ਮੈ ਤੁਹਾਨੂੰ ਘੁਮਾ ਕੇ ਲੈ ਜਾਵਾਂਗੀ
ਹਾਂਜੀ ਨਹੀ ਇਕ ਵਾਰੀ ਤੁਸੀ, ਪਾਇਆ ਹੈ ਸੀ ਨਾ- ਬਹੁਤ ਸੋਹਣਾ ਲੱਗਦਾ ਪੇਆ ਸੀ, ਸ਼ੀਸ਼ੇਆਂ ਵਾਲਾ ਹੀ- ਤੇ ਮੈਂ ਕਿਹਾ, ਭੈਣ ਜੀ ਕੋਲ ਪੁਛਾਂਗੀ- ਮੇਰੀ ਬੇਟੀ ਕਹਿਦੀ ਐ, ਮੰਮਾ ਜ਼ਰੂਰ ਪੁਛਣਾ ਤੁਸੀ
ਹਾਂਜੀ ਕੋਈ ਨੀ ਕਹੋਗੇ, ਤੇ ਮੈ ਤੁਹਾਨੂੰ ਪ ਪਰਾਨਦਾ ਵੀ ਲਿਆ ਦਵਾਂਗੀ ਭੈਣ ਜੀ
ਹਾਂ ਹਾਂਜੀ ਭੈਣ ਜੀ, ਕੋਈ ਨੀ ਤੁਸੀ- ਪੈਸੇ ਦੀ ਚਿੰਤਾ ਨਾ ਕਰਨਾ ਜੀ ਹਾਂਜੀ
ਤੁਸੀ ਲਾਇਆ ਮੈ ਲਾਇਆ, ਈਕੋ ਗੱਲ ਹੈ ਭੈਣ ਜੀ
ਹਾਂਜੀ ਕੋਈ ਨੀ ਭੈਣ ਜੀ ਬਸ ਤੁਹਾਡੇ ਨਾਲ ਪਿਆਰ ਐ, ਤਾਂ ਹੀ ਭੈਣ ਜੀ, ਆਪਸ 'ਚ ਗੱਲਾਂ ਦੀਆਂ ਨੇ, ਹਾਂਜੀ- ਨਹੀ- ਨਹੀ ਭੈਣ ਜੀ, ਐਸੀ ਕੋਈ ਗੱਲ ਨੀ ਕਿਉ? ਐਸੀ ਕੋਈ ਗੱਲ ਨੀ, ਭੈਣ ਜੀ।
ਅੱਛਾ -ਅੱਛਾ, ਹੋਰ, ਮੈ ਵੀ ਬਸ ਅਪਨੇ ਚਾਚਾ ਜੀ, ਘਰ ਚੱਲੀ ਸੀ।
ਹਾਂਜੀ, ਵੈਸੇ ਚੱਲੇ ਸੀ, ਕਿ ਕੋਈ ਕੰਮ ਸੀ?
ਹਾਂਜੀ ਬਸ, ਅੱਜ ਸਾਡੇ ਗੈਸਟ ਆਏ ਸੀ, ਉਹ ਉਥੇ ਗਏ ਦੇ ਨੇ।
ਹਾਂਜੀ- ਹਾਂਜੀ।
ਫੇਰ, ਮੈਨੂੰ ਫੋਨ ਕਰਦੇ ਪਏ ਨੇ, ਬਾਰ- ਬਾਰ ਕਿ ਤੁਸੀਂ ਵੀ ਆਓ।
ਹਾਂਜੀ-ਹਾਂਜੀ, ਚਲੋ ਕੋਈ ਨੀ, ਤੁਸੀਂ ਹੋ ਆਓ ਸਗੋਂ। ਸਗੋਂ, ਹੋ ਆਉ ਤੁਸੀਂ, ਹਾਂਜੀ ਠੀਕ ਸਤਿ ਸ੍ਰੀ ਅਕਾਲ। ਹਾਂਜੀ, ਠੀਕ ਐ, ਭੈਣ ਜੀ।